ਵਧੀਆ ਵਧੀਆ ਤੁਸੀਂ ਸੁਣਾਓ?
ਹਾਂਜੀ ਠੀਕ ਠਾਕ ਹੋਰ ਕਿਵੇਂ ਆ ਕਰ ਸਭ।
ਬਸ ਵਧੀਆ ਨੇ ਵਧੀਆ ਨੇ ਤੁਸੀਂ ਸੁਣਾਓ ਕੀ ਕਰਦੇ ਪਿਓ ਡਿਨਰ ਹੋ ਗ।
ਹਾਂਜੀ ਹਾਂਜੀ ਹੋ ਗਿਆ ਡਿਨਰ ਹੋ ਗਿਆ।
ਓਕੇ ਓਕੇ ਚਲੋ ਵਧੀਆ ਗੱਲ ਹੈ ਹਾਂਜੀ ਹਾਂਜੀ ਬਸ ਹੋ ਹੀ ਗਿਆ ਮੈਂ ਚਲੋ ਤੁਹਾਡੇ ਨਾਲ ਗੱਲ ਕਰੀਏ ਹੁਣੇ ਮੈਂ ਬੈਠ ਟੀ ਸੀ ਤੇ ਮੈਂ ਫੋਨ ਤੇ ਨਾ ਦੇਖ ਵਰੀ ਸੀ ਤੁਹਾਨੂੰ ਪਤਾ ਤੇ ਹੈਗਾ ਅੱਜ ਕੱਲ੍ਹ ਲੋਕੀ ਫੂਡ ਵੀ ਕਿੰਨਾ ਜ਼ਿਆਦਾ ਵੇਸਟ ਕਰਨ ਲੱਗ ਗਏ ਨੇ
ਬਹੁਤ ਜ਼ਿਆਦਾ ਵੇਸਟੇਜ ਹੁੰਦੀ ਹੈ ਅੱਜ ਕੱਲ੍ਹ ਜਿੰਨਾ ਲੋਕਾਂ ਕੋਲ ਪੈਸਾ ਵਧੀ ਜਾਂਦਾ ਨਾ ਹੱਥਾਂ ਵਿੱਚ ਓਨੀ ਵੇਸਟੇਜ ਬਰਬਾਦੀ ਬਹੁਤ ਜ਼ਿਆਦਾ ਵ ਕਰਦੇ ਨੇ ਲੋਕ।
ਹੋਰ ਕੀ ਇਨਾ ਕੁਛ ਕੁਛ ਫੇਸਟ ਕਰਨ ਲੱਗ ਗਏ ਨੇ ਇਹਨਾਂ ਨੀ ਲੋਕੀ ਕਰਦੇ ਕਿ ਅਗਰ ਸਾਡੇ ਕੋਲੋਂ ਚੀਜ਼ ਅਗਰ ਬਚ ਰਹੀ ਹੈ ਅਸੀਂ ਉਹਨੂੰ ਯੂਜ ਕਰ ਲਈਏ ਅੱਜ। ਕਲ ਹਰ ਇੱਕ ਚੀਜ਼ ਦਾ ਯੂਜ ਹੋ ਜਾਂਦਾ ਹੈ ਇਨਾ ਵਧੀਆ। ਵਧੀਆ ਤਰੀਕੇ ਨਾਲ। ਤੁਹਾਡੇ ਕੋਲ ਫੁਲਕੇ ਹੈਗੇ ਨੇ ਤੁਸੀਂ ਫੁਲਕੇ ਬੱਚਿਆਂ ਨੂੰ ਯੂਜ ਕਰ ਸਕਦੇ ਹੋ ਉਹਨੂੰ ਫਰਾਈ ਕਰਕੇ ਹੈ ਨਾ ਫਵੇਰੇ ਬੇਸਨ 'ਚ ਪਾ ਕੇ ਤੁਸੀਂ ਉਹ ਤਾਂ ਉਹ ਨੂੰ ਫੁਲਕਿਆਂ ਉੱਤੇ ਮਲਾਈ ਲਾ ਕੇ ਥੋੜ੍ਹਾ ਜਹਾ ਪਿਆਜ਼ ਬਣਾ ਕੇ ਉਹਓਨੂੰ ਪੋਕੀਟਸ ਬਣਾ ਕੇ ਓਦਾਾਂ ਬਣਾ ਦੋ
ਹਮ ਹਮ ਹਮ ਨਹੀਂ ਪਤਾ ਉਹ ਵੀ ਛੱਡੋ ਤੁਸੀਂ ਚਲੋ ਤੁਸੀਂ ਜੇ ਨਹੀਂ ਵੀ ਖਾਣਾ ਤੁਸੀਂ ਵਸ ਕਈ ਲੋਕ ਨਹੀਂ ਖਾਂਦੇ ਤੁਸੀਂ ਕਿਸੇ ਨੂੰ ਦੇ ਦੋ ਕਿਸੇ ਨੂੰ ਹੋਰ ਗ਼ਰੀਬ ਨੂੰ ਜਦੋਂ ਕਿਸੇ ਜਾਨਵਰ ਨੂੰ ਪਾ ਹਨਾ ਚਲੋ ਉਹਦਾ ਯੂਜ ਤਾਂ ਹੋਵੇ ਕਮ ਸੇ ਕਮ ਹੋਰ ਹੈ ਨਾ ਲੋਕ ਸੋਚਦੇ ਨੀ ਨਾ ਹੈਗੇ ਤੁਹਾਡੇ ਲਈ ਜੋ ਵੇਸਟੇਜ ਹੈ, ਮ ਮਤਲਬ ਉਹ ਕਿਸੇ ਹੋਰ ਦੇ ਲਈ ਉਹਦਾ ਇੱਕ ਟਾਈਮ ਦਾ ਭੋਜਨ ਬਣ ਸਕਦੀ ਹੈ ਦੋ ਟਾਈਮ ਦਾ, ਹਰ ਜੋ ਤੁਸੀਂ ਕਚਰੇ ਚ ਸਿੱਟਦੇ ਹੋ ਹੁਣ ਤੁਸੀਂ ਵਿਆਹਾਂ ਸ਼ਾਦੀਆਂ ਦੇਖੋ
ਹਾਂਜੀ
ਸ਼ਾਦੀਆਂ ਦੇ ਵਿੱਚ ਕਿੰਨੀ ਵੇਸਟੇਜ ਹੁੰਦੀ ਹੈ। ਲੋਕ ਪਤਾ ਪਤਾ ਕੀ ਹੈ ਥੋੜਾ ਜਿਹਾ ਖਾਂਦੇ ਨੇ ਸੁੱਟ ਦਿੰਦੇ ਨੇ, ਮਤਲਬ ਮੈਂ ਹੈਰਾਨ ਰਹਿ ਜਾਂਦੀ ਹਾਂ ਦੇਖ ਕੇ ਸਾਨੂੰ ਸਾਡੀ ਆਦਤ ਆ ਵੀ ਜੋ ਲੈ ਲਿਆਓ ਮਤਲਬ ਖ਼ਤਮ ਕਰਕੇ ਰੱਖਣਾ ਹਨਾ ਤੇ ਮੇਰੇ ਐਵੇਂ ਅ ਪੜੋਸੀ ਦੀ ਮੈਰਿਜ ਤੇ ਗਏ ਤੇ ਫੇਰ ਸਾਡੇ ਇਕ ਨਾਲ ਵਾਲੀ ਹੋਰ ਪੜੋਸ ਮੈਨੂੰ ਕਹਿੰਦੀ ਇੱਕ ਮੈਂ ਮਤਲਬ ਇੱਕ ਦੋ ਬਾਈਟਸ ਲਿਤੀ ਕੁਛ ਖਾ ਰਹੀ ਸੀ ਮੈਂ ਮੈਨੂੰ ਕਹਿੰਦਾ ਲੈ ਰੱਖ ਇਨੂੰ ਰਾਖੇ ਇਨੂੰ ਦੇ ਕੇ ਕਿੰਨੀਆਂ ਸਟਾਲਾਂ ਸਾਰੀਆਂ ਦੇ ਜਾਣਾ ਕਹਿੰਦੇ ਲੈ ਹੁਣ ਤੂੰ ਖਾਈ ਜਾਂਦੀੇ ਐ ਖੜੀ ਮੈਂ ਕਿਹਾ ਨਹੀਂ ਮੈਂ ਖਤਮ ਕਰਕੇ ਜਾਓ ਮੈਨੂੰ ਜਿੰਨਾ ਚਾਹੀਦਾ ਮੈਂ ਉਨਾ ਹੀ ਖਾਣਾ ਐ ਮੈਂ ਹਰੇਕ ਸਟਾਲ ਤੇ ਨਹੀਂ ਜਾਣਾ ਦੋ ਬਸ
ਮੈਂ ਉਹੀ ਖਾਣਾ ਨਹੀਂ ਇਹ ਵੀ ਗੱਲ ਠੀਕ ਹੈ ਨਾਲੇ ਦੂਸਰੀ ਕ ਲਿਆ ਠੀਕ ਆ ਅਤੇ ਤੁਸੀਂ ਹਰ ਇੱਕ ਸਟੋਲ ਖਾਣਾ ਐ ਕੁੱਛ ਵੀ ਕਰਨਾ ਤੁਸੀਂ ਪਹਿਲਾਂ ਹੀ ਪਲੇਟ ਚ ਹੀ ਥੋੜਾ ਜਿਹਾ ਪਾਓ ਉਸ ਹਿਸਾਬ ਦਾ ਪਾਓਗੇ ਜਿਹੜਾ ਤੁਸੀਂ ਹਰ ਇੱਕ ਚੀਜ਼ ਟੇਸਟ ਕਰ ਸਗੋ ਹਨਾ। ਇੱਕ ਟੇਸਟ ਦਾ ਜਿਵੇਂ ਹੁੰਦਾ ਕਿ ਹਾਂ ਦੋ ਤਿੰਨ ਬਾਈਟਸ ਲੈੇ ਦੋ ਤਿੰਨ
ਆ ਦੋ ਤਿੰਨ ਜਣੇ ਮਿਲਕੇ ਖਾ ਲੋ ਇੱਕ ਇੱਕ ਪਲੇਟ ਨੂੰ ਦੋ ਤਿੰਨ ਜਣੇ ਮਿਲਕੇ
ਕਿਉਂਕਿ ਵਿਆਹਾਂ ਦੇ ਵਿੱਚ ਇਨਾ ਹਾਂ ਵਿਆਹਾਂ ਚ ਇੰਨਾ ਕੁਛ ਲੱਗਿਆ ਹੁੰਦਾ ਨਾ ਲੋਕੀ ਬਹੁਤ ਵੇਸਟ ਕਰਦੇ ਨੇ
ਪਲੇਟਾਂ ਦੇ ਵਿੱਚ ਮਤਲਬ ਇੰਨੀ ਮਿਠਾਈ ਕੀ ਮਤਲਬ ਹੋਰ ਕੁਛ ਵੀ ਕੁਛ ਫਾਸਟ ਫੂਡ ਵਾਲੀ ਆਈਟਮਸ ਸਭ ਮੈਂ ਕਹਿੰ ਹ ਇੰਨਾ ਵੇਸਟ ਕੋਲ ਡਰਿੰਕ ਐਵੇਂ ਡੋਲੀ ਜਾਣਗੇ ਕੁਛ ਕੁਛ
ਨਾਲੇ ਨਾ ਹਾਂ ਉਹੀ ਚੀਜ਼ ਮੈਂ ਤੁ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਕਿਸੇ ਸਾਡੀ ਬਚੀ ਹੋਈ ਰੋਟੀ ਕਿਸੇ ਦੀ ਇੱਕ ਰੋਟੀ ਬਣ ਸਕਦੀ ਹੈ ਹਨਾ ਹੁਣ ਦੇਖੋ ਜੇ
ਲਦਾ ਜਾਂ ਦੋ ਟਾਈਮ ਦਾ ਵੀ ਹੋ ਸਕਦਾ ਜ਼ਿਆਦਾ ਹੋਗਾ ਵੇਸਟੇਜ
ਬਿਲਕੁਲ ਬਿਲਕੁਲ ਜੇ ਅਸੀਂ ਜਿਵੇਂ ਸਾਡੇ ਕੋਲ ਕੁਛ ਹੋ ਜਾਂਦਾ ਜਿਵੇਂ ਮੰਨ ਲਓ ਘਰੇ ਕੋਈ ਫੰਕਸ਼ਨ ਕਰਦੇ ਹਾਂ ਸਾਡੇ ਕੋਲ ਕੋ ਸਮਾਨ ਬਚਦਾ ਰਾਈਟ ਅਸੀਂ ਕੀ ਕਰਦੇ ਹਾਂ ਜਿੱਦਾਂ ਜਾ ਕੇ ਨਾ ਅਸੀਂ ਜਾ ਕੇ ਜਿਵੇਂ ਆਪਣੇ ਇੱਥੇ ਹੈਗਾ ਇੱਕ ਨੀਚੇ ਨਾ ਆਸ਼ਰਮ ਟਾਈਪ ਹੈਗਾ ਉੱਥੇ ਮੀਨਸ ਬੜੇ ਏਦਾਂ ਦੇ ਲੋਕ ਹੁੰਦੇ ਨੇ ਅਸੀਂ ਜਾ ਕੇ ਇਕੱਠਾ ਕਰਕੇ ਨਾ ਅਸੀਂ ਉੱਥੇ ਦੇ ਆਉਦੇ ਹਾਂ ਬੱਚਿਆਂ ਨੂੰ
ਹਾਂਜੀ ਸਾਡੇ ਵੀ ਇੱਥੇ ਕੁਸ਼ਟ ਆਸ਼ਰਮ ਹੈ ਮਤਲਬ ਉੱਥੇ ਜਾ ਕੇ ਦ ਆਉਂਦੇ ਆ ਕੁਸ਼ਟ ਆਸ਼ਰਮ ਦੇ ਵਿੱਚ ਜਾ ਕੇ ਦੇਦੇ ਆਾਂ ਚਲੋ ਖਾ ਲੈਂਦੇ ਨੇ ਲੋਕ ਹਨਾ ਜਾਂ ਫਿਰ ਇੱਥੇ ਰੇਲਵੇ ਸਟੇਸ਼ਨ ਤੇ ਚਲੇ ਜਾਂਦੇ ਆ ਰੇਲਵੇ ਸਟੇਸ਼ਨ ਤੇ ਕਈ ਵਾਰ ਵਿਚਾਰੇ ਭੁੱਖੇ ਬੇਸਹਾਰਾ ਲੋਕ ਬੈਠੇ ਹੁੰਦੇ ਨੇ ਹਨਾ ਤੇ ਜਾਂ ਫਿਰ ਟ੍ਰਰੇਨ ਦੀ ਵੇਟ ਵਿੱਚ ਬੈਠੇ ਹੁੰਦੇ ਆ ਕਈ ਵਿਚਾਰੇ ਗਰੀਬ ਲੋਕ ਜਿਹਨਾਂ ਨੂੰ ਨਹੀਂ ਖਾਣਾ ਮਿਲਦਾ ਜਾਂ ਨਹੀਂ ਖਰੀਦ ਸਕਦੇ ਟ੍ਰੇਨ ਦੇ ਵਿੱਚ ਚਲੋ ਉਹਨਾਂ ਨੂੰ ਦੇ ਆਂਦੇ ਆ ਉਹ ਵੀ ਖਾ ਲੈਂਦੇ ਨੇ ਕੁਸ਼
ਹਾਂਜੀ ਦੇਖੋ ਗ਼ਰੀਬ ਨੂੰ ਅਸੀਂ ਦੇਵਾਂਗੇ ੋ ਸਾਨੂੰ ਉਹਨੇ ਕਿੰਨਾ ਉਹਨੇ ਕਹਿਣਾ ਨਾ ਕਿ ਹਾਂ ਬ ਕਿੰਨਾ ਵਧੀਆ ਬਣਦਾ ਸੀ ਸਾਨੂੰ ਦੇਖ ਕੇ ਦੇਖੋ ਹਾਂ ਬਸ ਬਸ ਅੱਜ ਕੱਲ ਦੇ ਟਾਈਮ ਚ ਧ ਲੈਣੀਆਂ ਬਹੁਤ ਔਖੀਆਂ ਨੇ ਤੁਹਾਨੂੰ ਕੌਣ ਦਿੰਦਾ ਹੈ ਕੋਈ ਵੀ ਨੀ ਦਿੰਦਾ ਅੱਜ ਕੱਲ੍ਹ ਸਭ ਉਹਨੇ ਆਪਣਾ ਆਪਣਾ ਢਿੱਡ ਭਰਨ ਤੇ ਲੱਗੇ ਹੋਏ ਨੇ ਦੂਜਿਆਂ ਦਾ ਕੋਈ ਨੀ ਭਰਦਾ
ਮੈਨੂੰ ਤਾਂ ਨਾ ਮਤਲਬ, ਗੁਰਦੁਆਰਾ ਸਾਹਿਬ ਜਾ ਕੇ ਬੜੀ ਖੁਸ਼ੀ ਹੁੰਦੀ ਹੈ। ਦੇ ਕੇ ਜਿਵੇਂ ਲੰਗਰ ਦੇ ਵਿੱਚ ਬਿਠਾ ਕੇ, ਜਿੰਨਾ ਤੁਹਾਨੂੰ ਚਾਹੀਦਾ ਉਹਨਾ ਤੁਹਾਡੀ ਥਾਲੀ ਵਿੱਚ ਪਰੋਸ ਦਿਨੇ ਆ, ਉਹ ਬਹੁਤ ਵਧੀਆ ਸਿਸਟਮ ਹੈ।
ਦੇਖੋ ਉਹਦੇ ਵਿੱਚ ਇਹ ਆ ਕਿ, ਉੱਥੇ ਨਾ ਸਾਡਾ ਦਿਲ ਵੀ ਨੀ ਕਰਦਾ ਮਤਲਬ ਪਲੇਟ ਚ ਕੋਈ ਚੀਜ਼ ਛੱਡ ਕੇ ਨਾ, ਜਿਵੇਂ ਮੰਨ ਲਓ ਤੁਸੀਂ ਦਾਲ ਜਾਂ ਪ੍ਰਸ਼ਾਦਾ ਤੁਹਾਡਾ ਆਪ ਦੀ ਅੰਦਰ ਰੂਹ ਨਹੀਂ ਕਰੇਗੀ ਕਿ, ਮੈਂ ਛੱਡ ਦੇਵਾਂ ਹਨਾ ਨਹੀਂ ਨਹੀਂ, ਉੱਥੇ ਹੁੰਦਾ ਕਿ ਨਹੀਂ ਬਾਈ
ਉੱਥੇ ਸਾਨੂੰ ਸਿਖਾਇਆ ਹੀ ਇਹੀ ਜਾਂਦਾ, ਵੀ ਨਹੀਂ ਨਹੀਂ ਛੱਡਣਾ। ਜਿਹੜਾ ਤੁਸੀਂ ਤੁਸੀਂ ਜੂਠਾ ਛੱਡੀ ਜਾਓਗੇ, ਕੋਈ ਬੰਦਾ ਭੁੱਖਾ ਰਹਿ ਜੂਗਾ, ਚਲੋ ਭੁੱਖਾ ਤੋਂ ਉੱਥੇ ਬਾਬਾ ਜ ਦੇ ਦਰ ਤੋਂ ਕੋਈ ਨੀ ਜਾਂਦਾ। ਹਨਾ ਉੱਥੇ ਲੰਗਰ ਤਾਂ ਚੱਲਦਾ ਹੀ ਰਹਿੰਦਾ, ਦਿਨ -ਰਾਤ ਪਰ ਫੇਰ ਵੀ ਦੇਖੋ ਚਾਹੁੰਦੇ ਨੇ ਕਿ ਬੱਚਤ ਕਰੋ ਇਹ ਅੰਨ ਐ ਹਨਾ, ਇਹਦੀ ਸਾਨੂੰ ਇੱਜਤ ਕਰਨੀ ਚਾਹੀਦੀ ਹੈ, ਸਾਡੀ ਰੋਜ਼ੀ- ਰੋਟੀ ਹੈ, ਵੀ ਸਾਡੇ ਪੇਟ ਜਿਹਨੇ ਜਾਣਾ ਉਹਦੀ ਸਾਨੂੰ ਤੁਸੀਂ ਇੱਜਤ ਕਰੋ ਉਹ ਸਾਨੂੰ ਸਿਖਾਉਂਦੇ ਨੇ ਵੀ ਅੰਨ ਦੀ ਇੱਜ਼ਤ ਕਰੋ ਇਹਨੂੰ ਨਾ ਸੁੱਟੋ, ਕੂੜੇ ਕੂੜੇ ਦੇ ਵਿੱਚ ਨਾ ਸੁੱਟੋ ਅੱਗੇ।
ਹਾਂਜੀ, ਮਲੋ ਓ ਤਾਂ ਗੱਲ ਤੁਹਾਡੀ ਸਹੀ ਹੈ। ਮ ਤੁਹਾਨੂੰ ਪਤਾ ਸਾਡੇ ਨਾ ਓਥੇ ਘਰ ਦੇ, ਬਿਲਕੁਲ ਥੋੜਾ ਜਿਹਾ ਦੂਰ ਜਾ ਕੇ ਨਾ, ਮੁੰਡਾ ਇੱਕ ਵਲੋਗ ਬਣਾਉਂਦੈ ਤੇ ਉਹ ਕੀ ਕਰਦਾ ਤੁਹਾਨੂੰ ਪਤਾ ਜਹੜੇ ਫੂਡ ਬਲੋਗਸ ਹੁੰਦੇ ਨੇ ਉਹ ਕਰੇ ਵੀ ਅਗਰ ਕੁਛ ਚੀਜ਼ ਬਣਾਉਣਗੇ ਤੇ, ਕਿੰਨਾ ਵੇਸਟ ਕਰਦੇ ਨੇ ਹਨਾ। ਉਹਨੇ ਕੀ ਕੀਤਾ, ਇੱਕ ਵਾਰੀ ਨਾ ਇੰਨਾ ਕੁਛ ਬਣਾ ਰਿਹਾ ਸੀ ਕੁਛ, ਟਰਾਈ ਕਰਦਾ ਪਿਆ ਸੀ, ਤੁਹਾਨੂੰ ਪਤਾ ਅੱਜ ਜਿਵੇਂ -ਜਿਵੇਂ ਫੋਨ ਚ, ਕੋਈ ਕੋਈ ਚੀਜ਼ਾਂ ਦੇਖਦੇ ਨੇ, ਉਹ ਫੋਨਾਂ ਤੋਂ ਚੀਜ਼ਾਂ, ਕਰਦੇ ਨੇ, ਉਹਨੇ ਕੀ ਤਾਂ ਉਹਨੇ ਨਾ, ਇੰਨਾ ਕੁਛ ਸਮਾਨ ਬਨਾਇਆ। ਬਹੁਤ ਵੱਡਾ ਨਾ ਕੁੱਛ, ਪੀਜ਼ਾ ਟਾਈਪ ਪਤਾ ਨੀ ਕੁਝ ਬਣਾ ਰਿਹਾ ਸੀ, ਉਹਨੇ ਬਣਾਇਆ ਸਾਰਾ ਕੁਛ ਕੀਤਾ ਉਹਨੇ ਕੀ ਕੀਤਾ ਜਿਵੇਂ ਉਹਦਾ ਵੀਡੀਓ ਬਣ ਗਈ ਜਾਂ ਸ਼ੂਟ ਹੋ ਗਿਆ ਉਹਨੇ ਕੀ ਕੀਤਾ ਸਾਰਾ ਵੇਸਟ ਕਰਤਾ ਨੇ ਉਹਨੂੰ ਮੈਂ ਮਤਲਬ ਉਹ ਨਾ ਬਾਹਰ ਹੀ ਖੜਾ ਸੀ ਤੇਨ ਮੈਂ ਜ ਨੋਰਮਲੀ ਪੁੱਛਿਆ ਮੈਂ ਕਿਹਾ ਮਤਲਬ ਤੁਸੀਂ ਵੀਡੀਓ ਬਣਾਈ ਸੀ ਬਣਾਉਣ ਤੋਂ ਬਾਅਦ ਸਮਾਨ ਤੁਸੀਂ ਸਾਰਾ ਮਤਲਬ ਕਿੱਥੇ ਰੱਖਿਆ ਆ ਮਤਲਬ ਕਾਫੀ ਸਾਰਾ ਸੀ ਨਾ ਤੇ ਉਹ ਕਹਿੰਦਾ ਮੈਂ ਨਾ ਸੁੱਟ ਤ ਮੈਂ ਕਿਹਾ ਯਾਰ ਤੁਸੀਂ ਸੁੱਟਿਆ ਕਿਉਂ ਆ ਤੁਹਾਡਾ ਤੁਸੀਂ ਇਨਾ ਕਰਦੇ ਚਲੋ ਥੋੜਾ ਬਹੁਤ ਤੁਸੀਂ ਖਾ ਲੈਂਦੇ ਜਾਂ ਕੁਛ ਕਰ ਲੈਂਦੇ ਤੇ ਤੁਸੀਂ ਬਾਕੀ ਥੋੜਾ ਥੋੜਾ ਸਮਾਨ ਕਰਕੇ ਗ਼ਰੀਬਾਂ ਨੂੰ ਦਿਆਂ ਤੁਹਾਨੂੰ ਪਤਾ ਅੱ ਲਈ ਉਹ ਆਉਂਦੇ ਨੇ ਛੋਟੇ ਛੋਟੇ ਸਟੋਰੀਆਂ ਟਾਈਮ ਪੈਕ ਵਾਲੀਆਂ ਉਹਦੇ ਚ ਪਾ ਕੇ ਥੋੜਾ ਥੋੜਾ ਸਮਾਨ ਪਾ ਕੇ ਤੁਸੀਂ ਉਹਨਾਂ ਨੂੰ ਧ ਆਂ ਥੋੜਾ ਸਮਾਨ ਵੀ ਲੱਗ ਜਾਂਦਾ ਤੁਹਾਡੀ ਵੀਡੀਓ ਵੀ ਬਣ ਗਈ ਤੇ ਉਹਨੂੰ ਨਾ ਸੁਣ ਕੇ ਨਾ ਬੜਾ ਹੋਇਆ ਹਾਂ ਉਹ ਕਹਿੰਦਾ ਮੇਰੇ ਕੋਲ ਨਾ ਗ਼ਲਤੀ ਹੋ ਗਈ ਹੈ ਮੈਂ ਨੈਕਸਟ ਟਾਈਮ ਏਦਾਂ ਕਰਾਂਗਾ ਮੈਂ ਇਹ ਨੀ ਕਰਾਂਗਾ ਯੇ ਵੋ ਮੈਂ ਕਿਹਾ ਤੁਸੀਂ ਧਿਆਨ ਰੱਖੋ ਨਾ ਮਤਲਬ ਏਦਾਂ ਕਿਉਂ ਤੁਸੀਂ ਰੋਟੀ ਨੂੰ ਵੇਸਟ ਕਰਨਾ ਆ ਮੈਂ ਕਿਹਾ ਅਸੀਂ ਲੋਕ ਉਸ ਚੀਜ਼ ਨੂੰ ਯੂਜ ਕਰਦਿਆਂ ਮੈਂ ਕਿਹਾ ਤੁਸੀਂ ਤਾਂ ਫੇਰ ਵੀਡੀਓ ਬਣਾ ਲੈ ਸ਼ੂਟ ਕੀਤਾ ਬਸ ਵਿਊਜ ਦੇ ਲਈ ਤੁਸੀਂ ਲੋਕਾਂ ਨੂੰ ਅੀ ਅਹ ਮਤਲਬ ਕੀ ਕਹਿੰਦੇ ਨੇ ਸੁਲਾਹ ਦੇ ਰਹੇ ਹੋ ਤੇ ਖੁਦ ਤੁਸੀਂ ਖਰਾਬ ਕਰ ਰਹੇ ਹੋ ਮਤਲਬ ਸਿਰਫ ਕੈਮਰੇ ਆਉਣ ਲਈ ਤੁਸੀਂ ਇੱਕ ਅੱਛੇ ਇਨਸਾਨ ਹੋ ਕੈਮਰੇ ਬੰਦ ਕਰਨ ਲਈ ਤੁਸੀਂ ਗ਼ਲਤ ਬੰਦ ਪਓ ਕਈ ਲੋਕ ਏਦਾਂ ਹੁੰਦੇ ਨੇ ਸਾਨੂੰ ਕੈਮਰੇ ਸਾਹਮਣੇ ਏਦਾਂ ਪ੍ਰਟੈਂਡ
ਹਿਸਾਬ ਨਾਲ ਤਾਂ ਨਾ ਮਤਲਬ ਹਾਂ ਮੇਰੇ ਹਿਸਾਬ ਨਾਲ ਉਹੀ ਹੈ ਵੀ ਤੁਸੀਂ ਲੋਕਾਂ ਲਈ ਆਦਰਸ਼ ਹੋ ਆਈਡਲ ਉਹਨਾਂ ਦੇ ਫਿਰ ਕੀ ਦਿਖਾ ਰਹੇ ਹੋ ਤੁਸੀਂ ਆਹ ਸਿਖਾ ਰਹੇ ਹੋ ਤੁਸੀਂ ਲੋਕਾਂ ਨੂੰ ਤੂੰ ਬਲਕਿ ਜਦੋਂ ਵਲੋਗ ਤੇਰਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਤੂੰ ਜਾ ਜਾ ਕੇ ਲੋਕਾਂ ਨੂੰ ਉੱਥੇ ਵੰਡ ਦੱਸ ਦੂਜਿਆਂ ਨੂੰ ਵੀ ਦਸ ਬਲੋਗ ਦੇ ਵਿੱਚ ਹੀ ਐਡ ਕਰ ਲੈ ਇਹ ਵੀ ਹਾਂ ਬਈ ਜੇ ਤੁਹਾਡੇ ਕੋਲ ਜ਼ਿਆਦਾ ਹੈ ਕੁਛ ਤਾਂ ਫੇਿਰ ਤੁਸੀਂ ਮਤਲਬ ਵੇਸਟ ਨਾ ਕਰੋ ਤੁਸੀਂ ਐਵੇਂ ਦੂਸਰਿਆਂ ਨੂੰ ਡੋਨੇਟ ਕਰ ਦਿਓ
ਹਾਂਜੀ ਹਾਂਜੀ ਇੱਕ ਗੱਲ ਐ ਤੇ ਨਾਲ ਹੀ ਮੈਂ ਹੁਣੇ ਤੁਹਾਡੇ ਨਾਲ ਗੱਲ ਕਰਨ ਤੋਂ ਪਹਿ ਇੱਕ ਵੀਡੀਓ ਦੇਖ ਰਹੀ ਸੀ ਉਹ ਆਈ ਥਿੰਕ ਨਾ ਫੋਰਨਰ ਆ ਲੇਡੀ ਤੇ ਉਹ ਕੀ ਕਰਦੀ ਆ ਉਹ ਇਏਦਾਂ ਦੇਖਦੀ ਆ ਮਤਲਬ ਲੋਕਾਂ ਦੇ ਵਲੋਗਸ ਵਗੈਰਾ ਦੇਖਦੀ ਲੋਕ ਜਿਵੇਂ ਰੋਟੀ ਰਟੀ ਬਣਾਉਂਦੇ ਨੇ ਬਣਾਉਣ ਤੋਂਅਦ ਐਕਸਪੈਰੀਮੈਂਟ ਕਰਕੇ ਚੀਜ਼ ਕਰ ਦਦੇ ਨੇ ਕਿੰਨੀ ਕਿੰਨੀ ਤੁਸੀਂ ਦੇਖ ਣਾ ਫੋਨ ਦੇ ਵਿੱਚ ਕੌਫੀ ਵੀ ਬਣਾਉਂਦੇ ਨੇ ਕਿੰਨਾ ਕਿੰਨੀ ਕਫੀ ਫਨ ਬੀਟ ਕਰਦੇ ਸਮੇਂ ਕਿੰਨੀ ਜ਼ਿਆਦਾ ਵੇਸਟ ਕਰ ਦਿੰਦੇ ਨੇ ਉਸ ਲੇਡੀ ਨੇ ਦੇਖਿਆ ਉਹਨੇ ਦੇਖ ਖੰਣ ਤੋਂ ਬਾਅਦ ਉਹਨੇ ਕਾਫ਼ੀ ਸਾਰੀ ਜ਼ਿਆਦਾ ਕੁਆਂਟਿਟੀ ਦੇ ਵਿੱਚ ਉਹਨੇ ਕੋਈ ਚੀਜ਼ ਬੇਕ ਕੀਤੀ ਪੀਜ਼ਾ ਪਤਾ ਨੀ ਪੀਜ਼ਾ ਬਣਾ ਰਹੀ ਸੀ ਪਤਾ ਨੀ ਕੁਛ ਪਾਸਤਾ ਬਣਾਇਆ ਉਹਨੇ ਉਹਨੇ ਵਧੀਆ ਕੁਆਂਟਿਟੀ ਚ ਬਣਾ ਕੇ ਕੇ ਸਾਰਾ ਕੁਝ ਦਿਖਾਇਆ ਉਹਨੇ ਕਿਵੇਂ ਕਿਵੇਂ ਉਹਨੇ ਬਣਾਇਆ ਉਹਨੇ ਬਣਾਉਣ ਤੋਂ ਬਾਅਦ ਫੇਿਰ ਉਹਨੇ ਏਦਾਂ ਹੀ ਬਾਊਸ ਦੇ ਵਿੱਚ ਡਿਸਪਾਕ ਕੀ ਤੇ ਫਿਰ ਉਹਨਾਂ ਨੇ ਗਰੀਬਾਂ ਨੂੰ ਦੇ ਦਿੱਤਾ ਮੈਂ ਕਿਹਾ ਦੇਖੋ
ਹਾਂ ਉਹ ਵੀ ਫੇਿਰ ਸਹੀ ਆ ਦੇਖੋ ਵਖੋ ਸਹੀ ਕਰ ਰਹੀ ਆ
ਫੋਰਨਰ ਸੀ ਦੇਖੋ ਫੋਰਨਰ ਬੰਦੇ ਏਦਾਂ ਦੇ ਮਤਲਬ ਵੀ ਕੰਮ ਕਰ ਸਕਦੇ ਨੇ
ਹਮ ਦੇਖੋ ਹੁਣ ਕਈ ਕੰਟਰੀਜ਼ ਹੁੰਦੀਆਂ ਉੱਥੇ ਦੇਖੋ ਲੋਕਾਂ ਨੂੰ ਖਾਣਾ ਇੱਕ ਟਾਈਮ ਦਾ ਵੀ ਨੀ ਮਿਲਦਾ ਇੱਕ ਕੰਟਰੀ ਹੈ ਮਤਲਬ ਇਏਧਰ ਮਤਲਬ ਉੱਥੇ ਇਨੀ ਜ਼ਿਆਦਾ ਭੁੱਖ ਮਰੀ ਹੈ ਨਾ ਵੀ ਲੋਕਾਂ ਦੇ ਮਤਲਬ ਬੱਚਿਆਂ ਦੀਆਂ ਐਵੇਂ ਹੱਡੀਆਂ ਨਿਕਲੀਆਂ ਪਈਆਂ ਉਹ ਪਿਕਚਰ ਵੀ ਦਿਖਾਉਂਦੇ ਹੁੰਦੇ ਨੇ ਉੱਥੇ ਨੈੱਟ ਵਗੈ ਇੰਟਰਨੈੱਟ ਵਗੈਰਾ ਤੋਂਤੇ ਮੈਂ ਦੇਖਿਆ ਵੀ ਹੱਡੀਆਂ ਹੀ ਬਾਹਰ ਨਿਕਲੀਆਂ ਪਈਆਂ ਇੰਨੀ ਜ਼ਿਆਦਾ ਗਰੀਬ ਕੰਟਰੀ ਆ ਉੱਥੇ ਲੋਕਾਂ ਨੂੰ ਇੱਕ ਟਾਈਮ ਦੀ ਰੋਟੀ ਨਹੀਂ ਮਿਲੀ ਹੁਣ ਜੇ ਇੱਥੇ ਮਿਲਦੀ ਆ ਤਾਂ ਇੱਥੇ ਲੋਕ ਐਵੇਂ ਵੇਸਟ ਕਰਦੇ ਨੇ ਮਤਲਬ ਐਵੇਂ ਬੱਚੇ ਪੂਰਾ ਕੁਪਪੋਸ਼ਣ ਦਾ ਸ਼ਿਕਾਰ ਨੇ ਉੱਥੇ ਬਹੁਤ ਬੁਰੀ ਹਾਲਤ ਹੁੰਦਾ ਵੀ ਮਤਲਬ ਉੱਥੇ ਜਾ ਕੇ ਜਿਹੜੇ ਬੜੇ ਬੜੇ ਜਿਹੜੇ ਆਹਾ ਲੋਗਰ ਵਗੈਰਾ ਹੁੰਦੇ ਨੇ ਉਹ ਵੀ ਜਾ ਕੇ ਉੱਥੇ ਡੋਨਟ ਕਰਕੇ ਆਂਦੇ ਪਰ ਉਹ ਡੋਨੇਸ਼ਨ ਕਿੰਨੇ ਕੁ ਦਿਨ ਖਾ ਲੈਣਗੇ ਦੋ, ਤਿੰਨ, ਚਾਰ ਦਿਨ ਖਾਲੈਣਗੇ ਹੈ। ਮਤਲਬ ਉਹ ਲੋਕ ਕਹਿੰਦੇ ਨੇ ਵੀ ਅਸੀਂ ਜੇ ਸਾਨੂੰ ਇੱਕ ਟਾਈਮ ਵੀ ਰੋਟੀ ਮਿਲਦੀ ਅਸੀਂ ਉਹਦਾ ਵੀ ਸ਼ੁਕਰ ਚੁਗਲੀਆਂ ਕਰਦੇ ਨੇ ਮਤਲਬ ਉਹਦੇ ਬੱਚੇ ਵੀ ਅੱਗੇ ਐਵੇਂ ਪੈਦਾ ਹੁੰਦੇ ਨੇ ਜਿਹੜੇ ਕੁਪੋਸ਼ ਜੀ ਦੇ ਸ਼ਿਕਾਰ ਹੁੰਦੇ ਨੇ,
ਹਮ ਬਿਲਕੁਲ- ਬਿਲਕੁਲ ਉਹੀ ਗੱਲ ਨਾ ਉਹਨਾਂ ਨੂੰ ਤਾਂ ਕੁਛ ਮਿਲ ਹੀ ਨੀ ਰਿਹਾ ਉਹਨਾਂ ਨੂੰ ਕੁਛ ਮਿਲੇਗਾ ਤੇ ਉਹਨਾਂ ਦਾ ਵੀ ਸਰੀਰ ਚ ਹਾਂ ਬਿਲਕੁਲ ਬਿਲ
ਨਹੀਂ ਮੇਰੇ ਹਿਸਾਬ ਨਾਲ ਤਾਂ ਨਾ ਵੀ ਜਿਹੜੇ ਵਿਆਹ ਵੀ ਹੁੰ ਨੇ ਵਿਆਹ ਹਨ। ਦੇ ਵਿੱਚ ਵੀ ਨਾ ਐਵੇਂ ਹੋਣਾ ਚਾਹੀਦਾ ਵੀ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਬਠਾ ਕੇ ਕਰਦੇ ਵੀ ਤੁਸੀਂ ਐਵੇਂ ਹੀ ਲੰਗਰ ਹੀ ਛਕਾਓ ਲੋਕਾਂ ਨੂੰ। ਐਵੇਂ ਨੀ ਵੀ ਹਾਂ ਉੱਥੇ ਸਟੋਲਸ ਲਾ ਦੋ ਜਾਂ ਇੰਨੀ ਵੇਸਟੇਜ ਹੋਵੇ ਲੰਗਰ ਛਕਾਓ ਤੁ ਜੋ ਵੀ ਦੇਣਾ ਲੰਗਰ ਦੇ ਵਿੱਚ ਦੋ ਲਾਈਨ ਚ ਬਿਠਾ ਕੇ ਲੋਕਾਂ ਨੂੰ। ਲਓ ਸਰਵ ਕਰੋ ਵਿਆਹਾਂ ਚ ਵੀ ਐਵੇਂ ਹੀ ਹੋਣਾ ਚਾਹੀਦਾ ਫੇਰ ਹੀ ਇਹ ਵੇਸਟੇਜ ਖਤਮ ਹੋ ਜਿਹੜੀ ਇੰਨੀ ਵੇਸਟੇਜ
ਹਮ ਚਲੋ ਕੋਈ ਗੱਲ ਨੀ ਅਸੀਂ ਤੇ ਆਪਣਾ ਧਿਆਨ ਰੱਖਾਂਗੇ।
ਹਾਂ ਗੱਲ ਕਰਕੇ ਅਸੀਂ ਵੀ ਦੇਖਦੇ ਹਾਂ ਕਿ ਅਸੀਂ ਕਿਆ ਕਰ ਸਕਦੇ ਹਾਂ, ਹਾਂਜੀ ਕਿਆ ਕਰ ਸਕਦੇ ਹਾਂ ਠੀਕ ਹੈ ਚਲੋ ਸਤਿ ਸ੍ਰੀ ਅਕਾਲ ਜੀ।